ਹੈ ਸਤਿ ਸ੍ਰੀ ਅਕਾਲ ਜੀ। ਹੈਲੋ।
ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੈ ਭੈਣ ਜੀ ਠੀਕ ਠਾਕ ਹੋ
ਠੀਕ ਠੀਕ ਵਧੀਆ ਤੁਸੀਂ ਸੁਣਾਓ ਸਭ ਠੀਕ ਠਾਕ
ਖ ਪਏ ਸੀ ਹਾਂ ਸਭ ਵਧੀਆ
ਬਸੱਚਾ ਦੇ ਕਿਆ ਵੀ ਹੁੰਦੇ ਵੀ ਅ ਚਾ
ਵਾਹ ਜ ਵਾਹ ਚਾਹ ਦੀ ਤਿਆਰੀ ਪੀ ਰਹੇ ਹੋ ਵਾਹ ਜ ਵਾਹ ਗਰਮੀ ਗਰਮੀ ਚ ਕਿਹੜੀ ਚਾਹ ਪੀ ਰਹੇ ਹੋ ਠੰਢਡੀ ਚਾਹ ਵੀਰੇ ਹੋ
ਨਾ ਨਾ ਗਰਮੀ ਚ ਪਹਿਲੇ ਪਾਣੀ ਖਲਾਸ ਪੀਤਾ ਫਿਰ ਚਾਹ ਪੀਣੀ ਹੈ
ਹਾਂ ਪਾਣੀ ਪਾਣੀ ਜ਼ਰੂਰੀ ਪੀਣਾ ਚਾਹੀਦਾ ਹੈ ਗੱਲ ਤਾਂ ਠੀਕ ਹੈ ਤੁਹਾਡੀ ਕਹਿੰਦੇ ਨੇ ਪਾਣੀ ਪਾਣੀ ਪੀ ਕੇ ਨਾ ਠੀਕ ਰਹਿੰਦਾ ਹੈਗਾ ਚਾਅ ਨਾ
ਆਹ ਬਸ ਬਸ ਬਸ ਬਸ ਬਸ ਉਹੀ ਪਾਣੀ ਠੀਕ ਹੈ ਚ ਜੋ ਜਿਹੜੀ ਮਰਜ਼ੀ ਹੋਏ ਬੰਦਾ ਪਾਣੀ ਜਰੂਰ ਪੈ ਲਦਾ ਤੇ
ਨਹੀਂ ਨਹੀਂ ਤੁਹਾਡੇ ਕੋਲ ਵੀ ਟਿਪਸ ਲੈਣੇ ਚਾਹੀਦੇ ਨੇ ਕਿਹੜਾ ਕੰਮ ਕਿਵੇਂ ਕਰੀਦਾ ਇੱਕ ਤੁਹਾਡੇ ਕੋਲ ਮੈਂ ਟਿਪਸ ਲਿਆ ਸੀ ਪਹਿਲੇ ਤੁਸੀਂ ਦੱਸਦੇ ਹੁੰਦੇ ਸੀ ਕਿ ਬਈ ਨਾ ਉਹ ਖਾਣਾ ਖਾਓ ਤੇ ਉਸ ਤੋਂ ਬਾਅਦ ਬ੍ਰਿਜ ਆਸਣੇ ਚ ਬਹਿ ਜਾਓ ਤੇ ਮੈਂ ਉਹ ਟਿਪ ਤੁਹਾਡੇ ਕੋਲ ਲਿਆ ਬੜਾ ਵਧੀਆ ਦੇਖੋ ਹੋੁਣਾ ਚਾਹੀਦਾ ਵੀ ਜਦੋਂ ਕੋਈ ਆਪਣਾ ਅੱਛੀ ਗੱਲ ਦੱਸੇ ਤੇ ਉਹ ਸਮਝੋਨ ਗੱਲ ਤੇ ਸਹੀ ਹੈ ਵੀ ਟਿਪਸ ਅੱਛਾ ਹੈਗਾ ਹੋਰ ਹੋਰ ਵੀ ਕੋਈ ਦੇ ਦ ਕਰੋ ਚੰਗੀ ਚੰਗੀ ਗੱਲਾਂ ਸਾਨੂੰ
ਬਸ ਜਦੋਂ ਜਦੋਂ ਪੁੱਛਦੇ ਆ ਤਾਂ ਫੇਰ ਉਹਦਾ ਗੱਲ ਹੋ ਵੀ ਜਾਂਦੀ
ਹਾਂ ਇਹ ਤੇ ਗੱਲ ਸਹੀ ਹੈ ਇਹ ਇਹ ਤੇ ਗੱਲ ਸਹੀ ਹੈ ਤੁਹਾਡੀ ਫੇਰ ਵੀ ਤੁਸੀਂ ਕਈ ਗੱਲਾਂ ਵਧੀਆ ਵਧੀਆ ਕਰ ਦਿੰਦੇ ਹੋ ਸਾਨੂੰ ਵੀ ਪਤਾ ਲੱਗਦਾ ਵੀ ਇਸ ਤੋਂ ਪਹਿਲੇ ਪਾਣੀ ਪੀਣਾ ਚਾਹੀਦਾ ਹੁਣ ਅੱਗੋਂ ਮੈਂ ਵੀ ਕਰ ਕਰਾਂਗਾ ਪਾਣੀ ਪੀ ਕੇ ਫਿਰ
ਹਾਂ ਬ ਉਹ ਫਿਰ ਨੁਕਸਾਨ ਨਹੀਂ ਕਰਦੇ ਗਲਾਸ ਪਾਣੀ ਪੀਣਾ ਹੀ ਪੀਣਾ
ਪੀਣਾ ਹੀ ਪੀਣਾ ਐਂ ਤੇ ਗੱਲ ਠੀਕ ਹੈ ਜ਼ਰੂਰੀ ਹੋਆ ਗੈਸ ਨੀ ਕਰਦੀ ਨਹੀਂ ਗੱਲ ਠੀਕ ਹੈ ਨਾਲੇ ਚਾਵਾਂ ਵੀ ਅੱਜ ਕੱਲ ਪਤਾ ਨੀ ਕਿਹੋ ਜਿਹੀ ਬਣਾਉਂਦੇ ਨੇ ਆ ਤੁਸੀਂ ਹੁਣ ਪਤਾ ਨੀ ਤੁਹਾਡੇ ਉੱਥੇ ਕਿਹੋ ਜਿ
ਅਸੀਂ ਤੇ ਦੂਸਰੇ ਪੀਂਦੇ ਹਾਂ ਨਾ ਅਸੀਂ ਜਿਹੜੀ ਆ ਇੱਥੇ ਵੀ ਹੁੰਦੇ ਨਾ ਹਾਂ ਪੱਤੇ ਪੁੱਤੇ ਆਲੀਆ ਵੀ ਆਉਂਦੀਆਂ ਸਾੜੀਆਂ ਇੱਧਰ ਇਸ ਪਾਸ ਹੈ।
ਵੈਸੇ ਤਾਂ ਕਹਿੰਦੇ ਨੇ ਬਈ ਜਿਹੜੀ ਚਾਹ ਇਹਦੀ ਅਮਲ ਹੈਗੀ ਹੈ ਇਹ ਸਾਨੂੰ ਅੰਗਰੇਜ਼ ਹੀ ਦੇ ਗਏ ਨੇ ਵੈਸੇ ਸਾਡੇ ਪੁਰਾਣੇ ਲੋਕੀ ਜਿਹੜੇ ਸਨ ਉਹ ਅ ਪੀਂਦੇ ਹੁੰਦੇ ਸਨ ਕਾੜਾ ਜਿਹੜਾ ਅੱਜ ਕੱਲ੍ਹ ਉਹ ਜਿਹਦੇ ਵਿੱਚ ਜ ਨਾ ਮਤਲਬ ਉਹ ਪਾਉਦੇ ਹੁੰਦੇ ਸਨ ਜਵੈਨ ਸੌਫ ਅਹ ਦਾਲ ਚੀਲਲੀ ਨਿੱ ਨਿੱਕੀ ਲਾਚੀ ਇਹੋ ਜਿਹੀ ਚੀਜ਼ਾਂ ਦਾ ਨਾ ਕਾੜਾ ਬਣਾ ਕੇ ਪੀਂਦੇ ਸਨ ਹ
ਹੁਣ ਅੱਜ ਕੱਲ ਤਾਂ ਪੀਂਦੇ ਨਾ ਵਾਲਾ ਕਾੜਾ ਜਦੋਂ ਨੱਕ ਨੁੱਕ ਥੋੜਾ ਲੱ ਗਾ ਹੋਏ ਠੀਕ ਨਾ ਹੋਏ ਸਿਹਤ ਉਹ ਫਿਰ ਤਾਂ ਵੀ ਨੀ ਅਸਰ ਹੁੰਦਾ ਅਸਰ ਨਹੀ ਹੁੰਦਾ
ਸ ਨਿਯਮ ਉਹ ਤਾਂ ਹੀ ਨਹੀਂ ਨਾ ਹੁੰਦਾ ਕਿਉਂਕਿ ਆਦਤ ਨਹੀਂ ਹੈ ਸਰੀਰ ਨੂੰ ਹੈਬਿਟ ਨਹੀਂ ਹੈ ਹੁਣ ਜੈਸੀ ਜ ਜਿੋ ਜਿਹੀ ਹੈਬਿਟ ਪਾ ਦਉ ਉਹੋ ਜਿਹਾ ਬਣ ਜਾਂਦਾ ਸਰੀਰ
ਟਿੱਕੀ ਟੁਕੀ ਖਾਓ ਦਵਾਈ ਦੁਵਾਈ ਚ ਬਸ ਸਬ ਠੀਕ ਹੈ ਹੋਰ ਕੀ
ਹ ਨਹੀਂ ਉਹੀ ਗੱਲ ਕਹਿੰਦਾ ਪਿਆ ਮੈਂ ਤੁਹਾਨੂੰ ਬਈ ਅੱਜ ਕੱਲ੍ਹ ਨਾ ਅਸੀਂ ਆਪਣੇ ਸਰੀਰ ਨੂੰ ਨਾ ਆ ਉਹੋ ਜਾ ਈ ਬਣਾਤਾ ਬਈ, ਇੱਕ ਇੱਕ ਸਰੀਰ ਨਾ ਜਿਹੋ ਜਿਹਾ ਤੁਸੀਂ ਸਰੀਰ ਨੂੰ ਟਾਲਣਾ ਚਾਹੋ ਨਾ ਇਹੋ ਜਿਹਾ ਬਣ ਜਾਂਦਾ ਐਸੀ ਕੋਈ ਗੱਲ ਨਹੀਂੀ ਹੈਗੀ ਮੈਂ ਇਹੋ ਜਿਹੇ ਬੰਦੇ ਦੇਖੇ ਨੇ ਜਿਹਨ੍ਹਾਂ ਨੇ ਕਦੀ ਚਾ ਨੂੰ ਮੂੰਹ ਨਈ ਲਾਇਆ ਹੋਣਾ ਤੇ ਇਹੋ ਜਿਹੇ ਬੰਦੇ ਵ ਜਿਹੜੇ ਦਿਹਾੜੀ ਚਾਰ ਪੰਜ ਗੱ ਤੋਂ ਘੱਟ
ਹਮ ਨਹੀਂ ਆ ਜਿਹੜੀ ਟਾਟਾ ਹੁੰਦੀ ਆ ਚਾਹ ਵਾਲੀ ਹੁੰਦੇ
ਹੂੰ, ਨਹੀਂ ਚਾਹ ਤੇ। ਇਹ ਤੇ ਦੇਖੋ ਨਾਮ ਹੈ
ਇਹ ਸਿਰਫ ਗਰਮ ਪਾਣੀ ਹੈ ਇਹਦੇ ਚ ਪੱਤੇ ਪੁੱਤੇ ਪਾਏ ਇਹਨੇ ਕਾੜੇ ਹੋਏ ਨੇ। ਗਰਮ ਪਾਣੀ ਹੈ ਦੇਸੀ ਚਾਹ ਹੈ ਬਸ ਹਾਂ ਇਹਦੇ ਚ ਕੋਈ ਨ ਉਹ ਨੀ ਹੈ ਬਾਈ ਤਾਂ ਕੋਈ ਬਈ ਤੁਹਾਨੂੰ ਗਰਮ ਲੱਗੇ ਜਾਂ ਕੁਛ।
ਅੱਛਾ ਅੱਛਾ ਆਹੋ ਤੇਜ ਤੁੱਜ ਗਰਮੀ ਗੁਰਮੀ ਨ
ਹਾਂ ਨਾ ਨਾ ਨਾ ਹੂੰ ਗੈਸ ਬਣ ਜਾਏ ਜਾਂ ਕੁਛ। ਬਸ।
ਕਿਆ ਵੀ ਰੱਬ ਦੀ ਮਤਲਬ ਇੱਕ ਮੈਂ ਦੇਖਿਆ ਚਾਈਨਾ ਲੋਕ ਹੈਗੇ ਨੇ ਜੇ। ਤੁਹਾਨੂੰ ਦੱਸਣਾ ਭੈਣ ਜੀ ਚਾਈਨਾ ਦੇ ਲੋਕ ਜਿਹੜੇ ਹੈਗੇ ਨੇ ਨਾ ਉਹ ਮੈਂ ਕਹਿੰਦਾ ਆਪਣੇ ਸਰੀਰ ਵਾਸਤੇ ਬੜੇ ਜ਼ਿਆਦਾ ਮਤਲਬ ਕੋਂਸ਼ੀਅਸ ਹੁੰਦੇ ਨੇ ਬੜੇ ਜ਼ਿਆਦਾ ਆਪਣੇ ਮਤਲਬ ਸਰੀਰ ਨੂੰ। ਧਿਆਨ ਰੱਖਦੇ ਨੇ ਸਰੀਰ ਦਾ ਹਾਂ ਉਹ ਮੈਂ ਕਹਿੰਦਾ ਮਤਲਬ ਇੰਨੇ ਸਮਝਦਾਰ ਹੁੰਦੇ ਨੇ ਕਿ ਉਹ ਜਿਹੜੀ ਨਾ ਹਰ ਚੀਜ਼ ਲਿਕੁਵਿਡ ਲੈਂਦੇ ਨੇ ਮਤਲਬ ਚਬਾਨ ਦਾ ਕੰਮ ਜਿਹੜਾ ਨਾ ਉਹ ਘੱਟ ਕਰਦੇ ਨੇ ਹੁਣ ਇਹਦਾ ਫਾਇਦਾ ਵੱਸੋ ਇਹਦਾ ਫਾਇਦਾ ਕੀ ਹੁੰਦਾ। ਚਬਾਨ ਦਾ ਕੰਮ ਕਿਉਂ ਚਬਾਨ ਦਾ ਕੰਮ ਕਿਉਂ ਘੱਟ ਕਰਦੇ ਨੇ ਪਤਾ ਕਿਉਂ ਕਰਦੇ ਨੇ
ਕਿਉਂ।
ਕਿਉਂਕਿ ਸਾਡੇ ਸਰੀਰ ਦੇ ਅੰਦਰ ਜਦੋਂ ਲਿਕੁਿਡ ਅੰਦਰ ਅਸੀਂ ਚਬਾਣੇ ਆ ਨਾ। ਦੰਦਾਂ ਨਾਲ ਉਹ ਲਿਕੁਿਡ ਬਣਦਾ ਲਿਕੁਿਡ ਬਣਦਾ ਉਹ ਸਰੀਰ ਜਾਂਦਾ ਮੁਸ਼ ਚੀਨ ਨੂੰ ਜ਼ੋਰ ਜ਼ਿਆਦਾ ਲਾਉਣਾ ਪੈਂਦਾ ਤੇ ਉਹ ਵੇਖੋ ਇੱਕ ਮਤਲਬ ਐ। ਚੀਜ਼ ਮੈਂ ਨੋਟ ਕੀਤੀ ਹੈ ਉਹਨਾਂ ਦੀ ਕੀ ਬਈ ਉਹ ਚੀਜ਼ ਨੂੰ ਪਹਿਲੇ ਹੀ ਸੂਪ ਟਾਈਪ ਤਿਆਰ ਕਰਦੇ ਨੇ।
ਹੂੰ।
ਕੋਈ ਵੀ ਚੀਜ਼ ਹੋਏ। ਹਾਂ, ਕੋਈ ਵੀ ਚੀਜ਼ ਹੋਵੇ। ਮੰਨ ਲੋ ਤੁਹਾਨੂੰ ਅਗਰ ਜੇ। ਉਹਨਾਂ ਨੇ ਮਤਲਬ ਚਾਹ ਪੀਣੀ ਹੈ ਚਾਹ ਨੂੰ ਵੀ ਇੱਕ ਮਤਲਬ ਸੂ ਪੱਕਣ ਹੀ ਪੀਣਾ ਜਿਵੇਂ ਚਾਹ ਨੂੰ ਕਾੜਾ ਬਣਾ ਕੇ ਪੀ ਲੈਣਾ ਠੀਕ ਹੈ ਨਾ ਅਗਰ ਜੋੇ ਉਹਨਾਂ ਨੇ ਸਬਜ਼ੀਆਂ ਖਾਣੀਆਂ ਜਾਂ ਉਹਨਾਂ ਨੇ ਕੋਈ ਹੋਰ ਚੀਜ਼ ਖਾਣੀ ਉਹਨਾਂ ਦਾ ਵੀ ਸੂਪ ਕੱਢ ਦੇਣਾ
ਅੱਛਾ
ਉਹਨਾ ਨੂੰ ਵੀ ਸੂ ਪੱਕਣ ਤਿਆਰ ਕਰਨਾ ਇਹ ਨੀ ਹੈ ਵੀ ਉਹਦੇ ਵਿੱਚੋਂ ਸਬਜ਼ੀਆਂ ਕੱਢ ਦੇਣੀਆਂ ਸਬਜ਼ੀਆਂ ਨੂੰ ਇਸ ਤਰ੍ਹਾਂ ਕਰਨਾ ਪੈਣਾ ਵੀ ਸਬਜ਼ੀਆਂ ਨੂੰ ਘੱਟ ਚਬਉਣਾ ਪਵੇ ਤੇ ਅੰਦਰ ਜਾਏ ਚ ਸਬਜ਼ੀ ਤੇ ਪਹਿਲੇ ਮਸ਼ੀਨ ਨੂੰ ਚੀਜ਼ ਬਣੀ ਹੋਈ ਮਿਲੇ ਔਰ ਜਲਦੀ ਹਜ਼ਮ ਕਰਿਓ
ਅੱਛਾ
ਤੁਸੀਂ ਕਦੀ ਵੇਖਿਆ ਚਾਨਾ ਵਾਲੇ ਬੰਦੇ ਹੁੰਦੇ ਨੇ ਉਹਨਾਂ ਦੇ ਢਿੱਡ ਬਾਹ ਹੁੰਦੇ ਨੇ ਕਦੀ
ਨਾ ਨਾ ਨਾ ਕਦੇ ਨਹੀਂੀ ਦੇਖਿਆ
ਉਹ ਕਿਉਂ ਨਹੀਂ ਹੁੰਦੇ ਕਿਉਂਕਿ ਉਹ ਪਹਿਲੇਾਂ ਹੀ ਆਪਣੇ ਆਪ ਮਸ਼ੀਨਾਂ ਉਹਨਾਂ ਦੀਆਂ ਇਹੋ ਜਿਹੀਆਂ ਬਣਾਈਆਂ ਹੁੰਦੀਆਂ ਉਹਨਾਂ ਨੇ ਕਿ ਉਹ ਉਹਨਾਂ ਨੂੰ ਆਦਤ ਪਈਆਂ ਦੀ ਇਹ ਚੀਜ਼ਾਂ ਦੀਆਂ
ਸਾਡੇ ਇੱਥੋਂ ਦੇ ਲੋਕਾਂ ਨੂੰ ਆਦਤ ਪਈ ਦੀ ਹੈ ਦੂਸਰੀ ਉਹਨਾਂ ਨੂੰ ਆਦਤ ਪਈ ਉਹ ਅਗਰ ਰੋਟੀ ਰੋਟੀ ਵੀ ਖਾਣਗੇ ਨਾ ਇੱਕ ਰੋਟੀ ਦੀ ਬੱਤੀ ਬਾਈਟਾਂ ਬਣਾਉਂਦੇ ਨੇ
ਹਾਂ
ਬਾਈਟਾਂ ਦਾ ਮਤਲਬ ਵੀ ਅਗਰ ਇੱਕ ਫੁਲਕਾ ਖਾਧਾ ਨਾ ਛੋਟੀ ਛੋਟੀ ਬਾਈਟ ਲੈਣੀ ਹੈ ਤੇ ਉਹਨੂੰ ਚਬਾਾਨ ਚਬਾਉਣ ਦਾ ਜ਼ੋਰ ਨਹੀਂ ਲੱਗਣਾ ਉਹਦੇ ' ਸਬਜ਼ੀ ਦੇ ਵਿੱਚ ਪਾ ਲਗਾਣੀ ਹੈ ਤੇ ਮੂੰਹ ਚ ਚਾਰ ਵਾਰੀ ਚਬਾਣੀ ਤੇ ਉਹਨੇ ਭਿਸ ਜਾਣਾ ਤੇ ਸਾਡੇ ਵਰਗੇ ਲੋਕੀ ਵੇਖ ਲਓ ਅੱਧੀ ਇੱਕ ਰੋਟੀ ਦੀ ਛੇ ਕੜਹੀਆਂ ਬਣਾਉਣੀਆਂ ਜ਼ਿਆਦਾ ਜ਼ਿਆਦਾ ਜ਼ਿਆਦਾ ਜ਼ਿਆਦਾ ਅੱਠ ਬਣਾ ਲਾਂਗੇ ਵੀ ਜੇ ਜ਼ਿਆਦਾ ਹੀ ਕੋਈ ਹੋਇਆ ਨਹੀਂ ਤੇ ਛੇ ਤੋਂ ਵੱਧ ਨੀ ਬਣਦੀਆਂ ਉਹਨਾਂ ਨੇ ਛੋਟੀ ਛੋਟੀ ਕਿਹੀਂ ਕੱਢਣੀ ਹੈ ਉਹਨਾਂ ਨੇ ਹੈ ਨੀ
ਹਮ ਮੈਂ ਤੇ ਕਈ ਐਸੇ ਐਸੇ ਵੇਖੇ ਨਾ ਜਿਹੜੀ ਸਿਰਫ ਇੱਕ ਫੁਲਕੇ ਦਾ ਉਹ ਬਣਾਈਆਂ ਗਣਾ ਨੂੰ
ਹਾਂ ਦੋ ਗਰਾਹੀਆਂ ਉਹ ਬਸ ਉਹ ਉਹ ਫੇਿਰ ਅੰਦਰ ਮਸ਼ੀਨ ਨੂੰ ਜ਼ਿਆਦਾ ਮੁਸ਼ੱਕਤ ਕਰਨੀ ਪੈਂਦੀ ਨਾ ਉਹ ਮੂੰਹ ਚ ਉਹਦੇ ਕਰ ਲੈਂਦੇ ਨੇ ਦੋ ਵਾਰੀ ਚਾਰ ਵਾਰੀ ਚਪਾਇਆ ਤੇ ਅੰਦਰ ਕੀਤਾ ਤੇ ਅੰਦਰ ਜਦੋਂ ਉਹਨੇ ਜਾਣਾ ਤੇ ਉਹਨੇ ਨਸਾਏ ਤੇ ਜਾ ਕੇ ਤੇ ਉਹਨੇ
ਹਮ ਟਾਈਮ ਲਾਉਣਾ
ਉਹ ਫ਼ਰਕ ਪੈਂਦਾ ਨਾ ਉਸ ਚੀਜ਼ ਦਾ ਇਹ ਗੱਲ ਹੈ ਜੀ ਉਹ ਫਿਰ ਟੈਮ ਲੱਗਦਾ ਹੈਰ ਦੇਖੋ ਫੈਕਟ ਹੈਗਾ ਵੀ ਤੁਸੀਂ ਵੀ ਸੋਚੋ ਇਸ ਬਾਰੇ ਮੰਨ ਲਓ ਅਸੀਂ ਕੋਈ ਵੀ ਮਸ਼ੀਨ ਹੈਗੀ ਹੈ ਅਗਰ ਅਸੀਂ ਉਸ ਮਸ਼ੀਨ ਦੇ ਵਿੱਚ ਕੋਈ ਮਤਲਬ ਅਹ ਕੱਟੀ ਹੋਈ ਜ ਜਿਵੇਂ ਪਾਵਾਂਗੇ ਬਈ ਇਸਸੀ ਹੋਈ ਚੀਜ਼ ਪਾਵਾਂਗੇ ਤ ਇਕਦਮ ਚੱਲੇ ਚਲੇ ਜਾਏਗੀ ਤੇ ਸਹੀ ਹੈ ਨਾ ਹੁਣ ਅਸੀਂ ਲੋਕ ਇਸ ਬਾਰੇ ਸੋਚਦੇ ਹੀ ਨਹੀਂੀ ਅਸੀਂ ਲੋਕ ਕਹਿੰਦੇ ਹਾਂ ਅਸੀਂ ਸੋਚਦੇ ਹੀ ਨਹੀਂੀ ਅਸੀਂ ਸੋਚਦੇ ਕਿਉਂ ਨੀ ਸਾਨੂੰ ਜਲਦੀ ਬੜੀ ਹੈ ਸਾਨੂੰ ਹਰ ਕੰਮ ਦੀ ਜਲਦੀ ਬੜੀ ਹੈ ਵਿਹਲੇ ਅਸੀਂ ਹੈ ਵ ਵਹਲੇ ਹੈ ਨੀ ਅਸੀਂ ਜੀ ਤੇ ਕੰਮ ਬੜਾ ਸਾਨੂੰ ਵਿਹਲੇ ਹੈ ਨੀ ਕੰਮ ਹੈ ਨੀ ਸਾਡੇ ਕੋਲ ਤੇ ਵਿਹਲੇ
ਫੇਿਰ ਵੀ ਬਈਆ
ਵਾਲੀ ਗੱਲ ਹੈ ਜਲਦਬਾਜ਼ੀ ਵਾਲੀ ਗੱਲ ਸਾਡੇ ਸਾਡੇ ਲੋਕਾਂ ਉਹਦੇ ਵਿੱਚ ਅਸੀਂ ਵੀ ਆਵੇ ਜਲਦਬਾਜ਼ੀ ਕਿਉਂ ਵੀ ਕੰਮ ਤੇ ਸਾਡੇ ਕੋਲ ਹੈ ਨੀ ਮੇਰਾ ਕਹਿਣ ਦਾ ਮਤਲਬ ਮਤਲਬ ਹੈਗਾ ਵੀ ਕੰਮ ਅਸੀਂ ਨਹੀਂ ਕਰਦੇ ਪ ਕੰਮ ਅਸੀਂ ਉਝ ਅਸੀ ਕਹਿੰਦੇਾਂ ਅਸੀ ਸਾਰੀ ਵਹੇਲੇ ਥੋੜ੍ਹੀਆਂ
ਵਿਹਲੇ ਕੋਈ ਨੀ ਆਾਂ ਕ
ਤੇ ਉਝ ਅਸੀਂ ਵਿਹਲੇ ਹਾਂ
ਹ ਬਸ ਬਸ ਬਸ ਹਮ ਹ
ਮੰਨ ਲਓ ਅਗਰ ਅਸੀਂ ਚਾਹ ਪੀਂਦੇ ਹਾਂ ਕਹਿੰਦੇ ਨੇ ਵੈਸੇ ਤਾਂ ਕਹਿੰਦੇ ਨੇ ਚਾਹ ਨਾ ਜਿਹੜੀ ਠੰਡੀ ਕਰਕੇ ਪੀਣੀ ਚਾਹੀਦੀ ਹੈ ਚਾਹ ਗਰਮ ਗਰਮ ਨਹੀਂ ਪੀਣੀ ਚਾਹੀਦੀ ਹਾਂਜੀ ਕਿਉਂਕਿ ਚਾਹ ਜਿਹੜੀ ਹੈ ਸਾਡਾ ਖੂਨ ਫੂਕਦੀ ਹੈ
ਅੱਛਾ ਅੱਛਾ
ਐਸਿਡ ਹੁੰਦਾ ਚਾਹ ਦੇ ਵਿੱਚ ਚਾਜ ਐ ਹੁੰ ਜੋ ਐਸਿਡ ਸਾਡੇ ਸਰੀਰ ਵਿੱਚ ਜਾਂਦਾ ਨਾ ਤੇ ਸਾਡੇ ਸਰੀਰ ਨੂੰ ਜਿੰਨੇ ਐਸ਼ ਦੀ ਲੋੜ ਹੈਗੀ ਅਸੀਂ ਉਸ ਤੋਂ ਜ਼ਿਆਦਾ ਪਾੰਨੇ ਆ।
ਅੱਛਾ।
ਪਾਣੀ ਗਿਆ ਨਾ ਪਹਿਲੇ ਪੀਣ ਵਾਸਤੇ ਉਹ ਪਾਣੀ ਪੀਣ ਦਾ ਮਤਲਬ ਇਹੀ ਹੋਵੇ ਕਿ ਉਹ ਐਸ ਸੜਿਹੜਾ ਉਹ ਪਾਣੀਚ ਭੁੱਲ ਜੇ ਔਰ ਐਸਿਡ ਦੀ ਜਿਹੜੀ ਹੈ ਤਾਕਤ ਜ਼ੋਰ ਹੋਜ
ਅੱਛਾ
ਤਾਂ ਹੀ ਤੇ ਤੁਹਾਨੂੰ ਦਿੱਕਤ ਨਹੀਂੀ ਹੁੰਦੀ ਤਾਂ ਹੀ ਗੈਸ ਨਹੀਂ ਬਣਦੀ ਗੈਸ ਬਣਨ ਦਾ ਕੀ ਕਾਰਨ ਹੈ ਗੈਸ ਬਣਨ ਦਾ ਕਾਰਨ ਹੀ ਹੈ ਹੈਗਾ ਕਿ ਸਾਡੇ ਅੰਦਰ ਜਿਹੜਾ ਐਸਿਡ ਜਾਂਦਾ ਹੈ ਨਾ ਉਹ ਐਸਿਡ ਜਿਹੜਾ ਹੈ ਗੈਸ ਬਣਾਏਗਾ ਐਸਿਡ ਗੈਸ ਕਿਉਂ ਬਣਾਏਗਾ ਕਿਉਂਕਿ ਐਸਿਡ ਫੁਹੜਾ ਛੱਡਦਾ ਹੈ ਔਰ ਜਿਹੜਾ ਉਹਦੀ ਮਤਲਬ ਜਿਵੇਂ ਅਹ ਗਰਮ ਚੀਜ਼ ਕਰੋ ਤੇ ਉਹਦੇ ਉੱਪਰ ਉਹ ਪਾਪ ਨਿਕਲਦੀ ਹੈ ਨਾ ਐਸਿਡ ਵਿੱਚੋਂ ਵੀ ਗੈਸ ਜਿਹੜੀ ਬਣਦੀ ਹੈ ਨਾ ਉਹ ਐਸਿਡ ਚੋਂ ਵੀ ਐ ਜੀ ਪਾਪ ਨਿਕਲਦੀ ਉਹ
ਅੱਛਾ ਅੱਛਾ ਅੱਛਾ
ਤਾਂ ਹੀ ਅਸੀਂ ਪਹਿਲੇ ਤੁਸੀਂ ਪਾਣੀ ਪੀਂਦੇ ਹੋ ਉਹ ਪਾਣੀ ਪੀਂਦੇ ਹੋ ਤੇ ਉਹ ਐ ਸ ਦੀ ਜਿਹੜੀ ਹੈ ਨਾ ਉਹ ਕਮਜ਼ੋਰ ਹੋ ਜਾਂਦੀ ਹੈ ਪਾਵਰ
ਅੱਛਾ ਇਹ ਵੀ ਗੱਲ ਸਹੀ ਹੈ ਮੈਂ ਬੜੀ ਵਧੀਆ ਗੱਲਾਂ ਬ ਸਮਝਣ ਨੂੰ ਮਿਲਦੀਆਂ
ਉਹ ਕਿਉਂ ਉਹ ਕਿਉਂ ਹੁੰਦਾ ਹੈ ਕਿਉਂ ਹੁੰਦਾ ਕਿਉਂਕਿ ਉਹਦੇ ਚ ਕਮਜ਼ੋਰ ਹੋ ਜਾਂਦੀ ਉਹਦੀ ਐਸਿਡ ਦੀ ਪਾਵਰ ਉਹ ਸਾਡਾ ਐਸਿਡ ਪਾਵਰ ਕਮਜ਼ੋਰ ਹੋਏਗੀ ਅਤੇ ਸਾਨੂੰ ਗੈਸ ਬਣੇਗੀ ਨਹੀਂ ਜਦੋਂ ਉਹਦੇ ਉੱਤੇ ਭਾਪ ਹੀ ਨਹੀਂੀ ਬਣੇਗੀ ਅੰਦਰ ਤੇ ਗੈਸ ਕਿੱਥੋਂ ਬਣ ਜਾਏਗੀ
ਹਮ ਇਹ ਵੀ ਗੱਲ ਸਹੀ
ਤਾਂ ਹੀ ਤਾਂ ਤੁਸੀਂ ਪਾਣੀ ਪੀਂਦੇ ਹੋੁ ਤੁਸੀਂ ਪੀਂਦੇ ਹੋ ਪਾਣੀ ਤੇ ਤੁਸੀਂ ਵੇਖ ਲਓ ਜਿਹੜੀ ਗੱਲ ਮੈਂ ਕੀਤੀ ਤੁਸੀਂ
ਬਿਲਕੁਲ ਸੇਮ ਸੇਮ ਸਹੀ ਗੱਲ ਸਾਰੇ
ਹਾਂ ਇਸ ਕਰਕੇ ਹਾਂ ਹੁਣ ਤੁਹਾਨ ਹਾਂ ਤੁਸੀਂ ਪੀਂਦੇ ਹੋ ਨਾ ਪਾਣੀ ਉਹਦਾ ਮਤਲਬ ਹੀ ਇਹੀ ਹੋਏ ਕਿ ਤੁਹਾਨੂੰ ਐਸਿਡ ਬਣੇਗਾ ਹੀ ਨਹੀਂ ਐਸਿਡ ਦੀ ਵਜ੍ਹਾ ਨਾਲ ਹੀ ਇਨਸਾਨ ਦੇ ਪੇਟ ਦੇ ਅੰਦਰ ਗਰਮਾਇਸ਼ ਪੈਦਾ ਹੁੰਦੀ ਹੈ ਤੁਹਾਨੂੰ ਐਸਿਡ ਦੀ ਵਜਾ ਨਾਲ ਡਿਕਾਰ ਖੱਟ ਤੇ ਕਿਉਂ ਆਂਦੇ ਨੇ ਇਸੀ ਵਜ੍ਹਾ ਨਾਲ ਤੇ ਆਂਦੇ ਨੇ, ਮੈਂ ਗੱਲ, ਥੋੜ੍ਹੀ ਬੋਤੀ ਤੁਹਾਡੇ ਨਾਲ ਰੇਹ ਰੇਹ ਕੇ ਮੈਨੂੰ ਵੀ ਸਮਝ ਆ ਜਾਂਦੀ ਏ ਗੱਲ ਸੁਣਦੇ
ਨੀ ਗੱਲ ਤੇ ਬੜੀ ਜ਼ੋਰਾ ਆਲੀ ਏ, ਵਧੀਆ ਹੇਗੀ ਏ, ਹਾਂ। ਗੱਲ ਤੇ ਬਹੁਤ ਵਧੀਆ, ਆਂ। ਸਮਝਨ ਨਾਲ ਏ। ਠੀਕ ਏ ਜੀ, ਠੀਕ ਏ, ਓਕੇ ਜੀ, ਓਕੇ।